ਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਹੋਰ ਕਿੱਦਾਂ ਹੋ ਤੁਸੀਂ
ਵਧੀਆ ਜੀ ਵਧੀਆ ਤੁਸੀਂ ਦੱਸੋ
ਅਸੀਂ ਵੀ ਵਧੀਆ ਜੀ, ਹੋਰ ਕੀ ਕਰਦੇ ਪਏ ਸੀ ਤੁਸੀਂ
ਕੁਛ ਨੀ ਅਸੀਂ ਬੈਠੇ ਸੀ ਬਸ ਕੰਮ-ਕੁਮ ਕਰਕੇ, ਹਾਂਜੀ। ਹਾਂਜੀ-ਹਾਂਜੀ ਕਰ ਲੇਆ ਤੁਸੀਂ ਦੱਸ
ਅਸੀਂ ਤਾਂ ਸੁਬਆ ਏ ਸੁਬਾ ਦੇ ਬਾਰ ਰੀਸ਼ਤੇ ਮਜ਼ੇ ਲੈ ਆ ਰ ਅ ਸਾਡੇ
ਅੱਛਾ ਬਾਰੀਸ਼ ਪੈ ਰਈ ਆ?
ਹਾਂਜੀ ਜੀ ਬਾਰੀਸ਼ ਪਈ ਆ।
ਠੀਕ ਆ, ਸਾਡੇ ਏਦਰ ਤਾ ਨੀ ਪੈ ਰਈ ਏਦਰ ਨੂੰ ਭੇਜ ਦੋ।
ਨਈ ਸਾ, ਸਾਡੇ ਏਥੇ ਤੋਂ ਐ ਐਂ ਕੀਨੇ ਵਜੇ ਦਾ ਪੰਜ ਵਜੇ ਸੀ ਹੋਈ ਜਦੋ ਵੀ ਬਾਰਸ਼।
ਅੱਛਾ ਵਦੀਆ ਫੇਰ ਤਾਂ ਠੰਡਾ-ਠੰਡਾ ਹੋਣਾ ਓਧਰ ਹਨਾ।
ਹਾਂਜੀ ਜੀ ਬੇਲਕੁਲ ਜੀ।
ਹੂੰ। ਬਾਰ ਈ ਬੈਠੇ ਹੋਣੇ ਤੁਸੀਂ?
ਹਾਂਜੀ ਬਾਰ ਈ ਬੈਠੇ ਆਂ ਅਸੀਂ।
ਅੱਛਾ ਹੋਰ ਘਰੇ ਠੀਕ ਐ ਸਾਰੇ? ਓਕੇ, ਠੀਕ ਐ।
ਔਲ
ਹੋਰ ਦੱਸੋ, ਸਭ ਵਦੀਆ।
ਵਧੀਆ ਨੇ।
ਹਾਂਜੀ ਕੀ ਬਣਾ ਲੇਆ?
ਅੱਛਾ, ਅੱਜ ਹਮਨੇ ਬਣਾਈ ਐ ਗੱਟੇ ਦੀ ਸਬਜ਼ੀ।
ਬੇਸਣ ਵਾਲੇ?
ਹਾਂਜੀ ਜੇੜੇ ਕੇ ਓਆ ਬੇਸਣ ਈ ਨੀ ਹੁੰਦਾ ਤੇ ਓਦੇ ਲੋਈ ਜੀ ਬਣਾ ਕੇ ਗੋਲ-ਗੋਲ ਜੀ, ਤੇ ਪਾਣੀ ਚ ਤੇ ਉਬਹਾਲ ਕੇ, ਤੇ ਫੇਰ ਓਨੂੰ ਫਰਾਈ ਕਰ ਦੀਦਾਆ, ਤੇ ਜੀਵੇਂ ਆ ਵਾ ਤਾ ਆ ਕੀ ਸੀਂਪਲ ਸਬਜ਼ੀਆਂ ਹੁੰਦੀਐ ਤੜੋ ਤੜਕਾ ਲਾ ਦੀਂਦੇ ਆ ਓਦੇ ਵੀਚ ਐਦਾਂ ਈ ਬਣਦੀ ਆ ਓ ਬੀਜੀ। ਹੈਲੋ। ਹੈਲੋ, ਧੋਡੀ ਆਵਾਜ਼ ਕੱਟ ਰੀ ਆ ਜੀ।
ਹਾਂਜੀ-ਹਾਂਜੀ ਬੋਲੋ।
ਮੈਂ ਕੇਆ ਆਵਾਜ਼ ਕੱਟ ਰੀ ਆ ਜੀ। ਵਾਜ਼ ਨੀ ਔਦੀ ਤੁਹੋਡੀ ਕੀ ਗੱਲ ਹੈਲੋ।
ਜੀਨੀ ਆ ਰਈ ਸੀ।
ਵਾਜ਼ ਨੀ ਆ ਰਈ ਐ ਹੁਣ ਤੇ ਮੈਂ, ਮੇਨੂੰ ਤਾਂ ਔਦੀ ਏ।
ਤਾਂ ਨੀ
ਅੱਛਾ ਜੀ, ਹੋਰ ਮੰਮਾ ਕੀ ਕਰਦੇ ਐਂ?
ਹਾਂਜੀ ਹੁਣ ਆਈ ਆ ਤੋਆਡਾ ਵਾਜ਼ ਨੀ ਆ ਰਈ ਸੀ ਪੈਲ ਹਾਂਜੀ, ਮੰਮਾ ਏਠੈ ਆ ਏਠੈ ਆ ਮੰਮਾ। ਤੁਸੀਂ ਦੱਸੋ ਹੈਲੋ। ਹੈਲੋ। ਹੈਲੋ। ਹੈਲੋ।